ਸ੍ਰੀਕਾਲ।
ਸਾਸੀ ਕਾਲ ਜੀ। ਹੋਰ ਠੀਕ ਓ? ਹਾਂਜੀ, ਬਿਲਕੁਲ ਠੀਕ ਤੁਸੀਂ ਦੱਸੋ ਅਪਣਾ।
ਬਸ ਜੀ ਵਦੀਆ ਘਰ ਸਬ ਠੀਕ ਨੇ।
ਹਾਂਜੀ ਸਭ ਠੀਕ ਨੇ ਹੋਰ ਕੀ ਕਰਦੇ ਰੈਂਦੇ ਓ ਫ੍ਰੀ ਟਾਈਮ ਚ।
ਕੁਛ ਨੀ ਬਸ ਘਰ ਦਾ ਕੰਮ ਯਾ ਫੇਰ ਫੋਨ ਚਲਾਂਦੇ ਰੈਨੇ ਆ।
ਹੂੰ। ਹੋਰ, ਤੇ ਤੁਸੀਂ ਜਿਵੇਂ ਸਟਿਚਿੰਗ ਵਗੈਰਾ ਆਪ ਕਰਦੇ ਓ, ਓਵੀ ਤਾ ਕਰਵਾਂਦੇ ਓ?
ਨਈ ਬਾਰੋਂ ਕਰਵਾਨੇ ਆ ਸਾਨੂੰ ਆਂਦੀ ਨੀ‌ ਸੀ।
ਫੇਰ ਤੁਸੀਂ ਸਿਖਿਆ ਹੋਇਆ ਐ ਕਿ ਨਈ।
ਨਈ, ਮਨ ਤੇ ਕਰਦਾ ਪਰ ਕੋਈ ਹੈ ਨਈ ਕੋਈ ਸਿਖਾਣ ਵਾਲੀ। ਪਤਾ ਨੀ
ਹਾਂ। ਹਾਂ ਇੱਧਰ ਹੈ ਵੀ ਨੀ ਨਾ ਤੁਆਡੇ ਸ਼ਹਿਰ ਇੰਨਾ ਕੁਛ ਸਿਖਾਣ ਲਾਇਕ। ਤੁਆਡੀ ਫੈਮਿਲੀ ਚ ਕਿਸੇ ਨੂੰ ਵੀ ਨੀ ਆਂਦੀ।
ਨਈ ਆਂਦੀ ਏ ਹੋਰ ਭੈਣਾਂ ਨੂੰ ਤੇ ਆਂਦੀ ਸੀ। ਹਾਂਜੀ, ਤੁਆਨੂੰ ਆਂਦੀ ਏ।
ਨਈ-ਨਈ ਮੈਨ ਤੇ ਮੈਂ ਦੋ ਵਾਰ ਸਿੱਖੀ ਏ ਮੈਨ ਫੇਰ ਤਰੋਪਾ ਲਾਣਾ ਵੀ ਨੀ ਆਂਦਾ।
ਅੱਛਾ! ਅੱਛਾ ਜੀ।
ਕਦੀ ਹੱਥ ਈ ਨੀ ਪਾਇਆ ਨਾ।
ਹਾਂ
ਬਸ ਓਨੇ ਤੱਕ ਸਿੱਖ ਕੇ ਆਈ ਆ ਜਿਨੇ ਜਿਵੇਂ ਫਰੋਕ ਸਿਖਾਤੀ ਮੈਡਮ ਨੇ
ਅੱਛਾ ਅੱਛਾ
ਚਲੋ ਫਰੋਕ ਤੱਕਨ ਈ ਸਿੱਖਿਆ ਸੀ। ਜਦੋਂ ਸੂਟ ਦੀ ਵਾਰੀ ਆਈ ਸੀ ਬਿਮਾਰ ਹੋ ਜਾ ਜ ਫਿਰ ਜਾਣਾ ਹੀ ਬੰਦ ਹੋ ਜਾਂਦਾ ਸੀ
ਅਹ ਆਪਣੇ ਸ਼ਹਿਰੋਂ ਹੀ ਸਿੱਖੀ ਸੀ?
ਹਾਂ ਮੈਂ ਆਪਣੇ ਸ਼ਹਿਰ ਵਿੱਚ ਸਿੱਖੀ ਸੀ
ਅੱਛਾ
ਕੁਆਰੇ ਟਾਈਮ ਸਿੱਖੀ ਸੀ
ਅੱਛਾ ਤੇ ਉਹ ਕਿੱਧਰ ਸੀ? ਹੁਣ ਤੇ ਕਾਫ਼ੀ ਟਾਈਮ ਹੋ ਗਿਆ ਹੋਣਾ।
ਤੇ ਉੱਧਰ ਸੀ।
ਅੱਛਾ ਅੱਛਾ ਉਹ ਹੋਰ ਨੀ ਸਮਝ, ਸਮਝ ਗਈ ਉੱਧਰ ਹੈਗੀ ਸੀ ਕੋਈ ਸੈਂਟਰ ਹਾਂਜੀ।
ਹਾਂਜੀ ਉੱਪਰ ਸੈਂਟਰ ਵਿਚ ਮੈਂ ਤੇ ਮੇਰੀ ਚਾਚੇ ਦੀ ਕੁੜੀ ਜਾਂਦੀ ਸੀ ਇਕੱਠੇ ਛੁੱਟੀਆਂ ਚ ਨ ਤੇ ਬਸ ਵੇ ਸਿੱ ਆ ਕੇ ਇੱਕ ਮਹੀਨਾ ਨੇ ਚ ਫਰੋਕ ਹੀ ਆਈ ਸੀ ਬਸ
ਅੱਛਾ ਤੇ ਉਹਨਾਂ ਨੇ ਵੀ ਨੀ ਸਿੱਖਿਆ ਦੂਸਰੀ ਭੈਣ ਨੇ ਅੱਛਾ
ਪਰ ਉਹ ਤਰੋਪੇ ਵਗੈਰਾ ਲਗਾ ਲੈਂਦੀ, ਉਹਦੀ ਛੋਟੀ ਸਿਸਟਰ ਐ। ਉਹਨੇ ਉਹਨੇ ਵੀ ਸਿੱਖਿਆ ਸੀ। ਤੇ ਉਹ ਸੀ ਲੈਂਦੀ ਕੱਪੜੇ। ਕਹਿੰਦਾ ਮਤਲਬ ਬਾਹਰ ਦੇ ਤੇ ਨਹੀਂ ਸੀਂਦੀ ਆਪਣੇ ਤੇ
ਹਾਂ ਆਪਣੇ ਹਾਂ ਵਧੀਆ ਆਉਣੀ ਚਾਹੀਦੀ ਹਾਂਜੀ ਆਂਦੀ ਸੀ।
ਤੇ ਤੁਸੀਂ ਉਹਨਾਂ ਕੋਲ ਹੀ ਸਿੱਖ ਲੈਂਦੇ।
ਉਸ ਟਾਈਮ ਅਸੀਂ ਬੜੇ ਛੋਟੇ ਹੈਗੇ ਸੀ ਨਾ ਹਾਂ। ਤਾਂ ਕਰਕੇ ਹਾਂਜੀ
ਤੇ ਮੇਰੇ ਚਾਚਾ ਜੀ ਦੀ ਕੁੜੀ ਇੱਕ ਤੇ ਬੜੀ ਟੈਲੈਂਟਡ ਹੈ ਜਿਦਾ ਹੁਣ ਵਿਆਹ ਹੋਇਆ ਨਾ। ਉਹ ਤੇ ਹਾਂ ਉਹਨੂੰ ਵੀ ਆਂਦੀ। ਉਹ ਤੇ ਯੂਟਿਊਬ ਤੋਂ ਵੇਖ ਕੇ ਸਿੱਖੀ
ਹਾਂਜੀ ਹਾਂਜੀ
ਬੜੀ ਪਰਫੈਕਟ ਹੈ ਹਰ ਕੰਮ ਵਿੱਚ
ਹਾਂਜੀ ਉੱਥੇ ਮਲਟੀ ਟੈਲੈਂਟਿਡ ਆਉਣੀ ਹੈ ਫਿਰ ਹਨਾ
ਉਹ ਮਲਟੀ ਟੈਲੈਂਟਿਡ ਇਹ ਨਾਲੇ ਜੋਬ ਵੀ ਕਰਦੀ ਸੀ ਵੀਆਹ ਤੋਂ ਪਹਿਲੇ ਹੁਣ ਦਾ ਤੇ ਪਤਾ ਨਹੀਂ
ਹਾਂਜੀ
ਕਰਾਣਗੇ ਕਿ ਨਹੀਂ ਕਰਾਉਣਗੇ?
ਹਾਂਜੀ ਵਿਆਹ ਤੋਂ ਬਾਅਦ ਤੇ ਫਿਰ ਬੜਾ ਮੁਸ਼ਕਿਲ ਹੋ ਜਾਂਦਾ ਜੋਬ ਕਰਨਾ
ਜੋਬ ਕਰਨਾ ਨਾਲੇ ਘਰ ਨੂੰ ਦੇਖਣਾ ਬਹੁਤ ਜ਼ਿਆਦਾ ਡਿਫੀਕਲਟ ਹੈਗਾ। ਉਸੇ ਕਰਕੇ ਤੇ ਅਸੀਂ ਨਹੀਂ ਕਰ ਪਾਏ ਕੁਛ।
ਹਾਂਜੀ ਇਹ ਤਾਂ ਹੈਗਾ ਹੀ ਹੋਰ
ਬਸ ਵਧੀਆ ਤੁਸੀਂ ਸੁਣਾਓ ਕੋਈ ਨਵੀਂ ਤਾਜ਼ੀ ਉੱਧਰ ਦੀ ਆਪਣੇ ਸ਼ਹਿਰ ਦੀ।
ਬੱਸ ਵਧੀਆ ਐਦਰ ਤੇ ਆਂਦੀ ਤੂਫਾਨ ਆ ਰਹਿਆ ਸੀ ਅੱਜ।
ਅੱਛਾ।
ਹਾਂਜੀ ਜੋ ਸ਼ਾਮ ਦੇ ਟਾਈਮ ਇੰਨੀ ਮਤਲਬ ਠੰਢੀ ਹਵਾਵਾਂ ਚੱਲ ਰਹੀਆਂ ਸੀ ਹੁਣ ਫੇਰ ਗੁੰਮਾ ਹੋ ਗਿਆ ਐ।
ਹਾਂਜੀ ਹਾਂਜੀ ਪਹਿਲੇ ਵਧੀਆ ਹੁੰਦਾ ਸੀ ਸਾਰੇ ਅਸੀਂ ਨਾਨਕੇ ਜਾਂਦੇ ਸੀ ਤੇ ਸਾਰੇ ਛੱਤਾਂ ਤੇ ਹੁੰਦੇ ਸੀ ਉੱਧਰ
ਹਾਂਜੀ। ਹਾਂਜੀ ਅੱਜ ਕੱਲ ਦਾ ਉਹ ਟਾਈਮ ਨਹੀਂ ਰਿਹਾ।
ਉਹ ਟਾਈਮ ਨੀ ਆਇਆ
ਹਾਂਡ।
ਬੱਚੇ ਅਸੀਂ ਬਾਰ ਖੇਲਦੇ ਰੇਂਦੇ ਸੀ, ਹੁਨ ਬੱਚੇ ਨੂੰ ਅਸੀਂ ਬਾਰ ਨੀ ਛੋੜ ਸਕਦੇ ਥੋੜ੍ਹੀ ਦੇਰ ਆਸ
ਹਾਂਜੀ।
ਇਨੇ ਕਿਡਨੈਪਿੰਗ ਕੇਸ ਇੰਨੇ ਜ਼ਿਆਦਾ ਹੋ ਚੁੱਕੇ ਨੇ।
ਹਾਂ ਜ਼ਮਾਨਾ ਬੜਾ ਖ਼ਰਾਬ ਹੋ ਗਿਆ ਅੱਜ ਤੇ।
ਹਾਂ, ਡਰ ਲੱਗਦਾਏ ਬੱ ਚੇ ਨੂੰ ਬਾਹਰ ਜਰਾ ਦੋ ਮਿੰਟ ਛੱਡਣਾ।
ਹਾਂਜੀ।
ਇੱਕ ਤੇ ਕਿਸੇ ਦੇ ਟਰਸਟ ਵੀ ਨੀ ਕਰ ਸਕਦੇ, ਚਾਹੇ ਪੜੋਸੀ ਐ ਚਾਹੇ
ਹਾਂ, ਆ ਤੇ ਹੈ, ਕਈ ਕੇਸਿਸ ਹਾਂ। ਕੋਈ ਕੇਸਜ ਜ਼ਿਆਦਾਤਰ ਨਿਊਜ਼ ਏਚ ਦਿਖਾਂਦੇ ਨੇ।
ਬਿਲਕੁਲ-ਬਿਲਕੁਲ।
ਸਕੂਲੇ ਵੀ ਆਪੇ ਛੋੜ ਕੇ ਆਣਾ ਚਾਹੀਦਾਏ, ਆਪੇ ਲੈ ਕੇ ਆਓ।
ਪਹਿਲੇ ਤੇ ਮੈਂ ਆਪਣੇ ਬੱਚੇ ਨੂੰ ਆਪ ਹੀ ਛੋੜ ਕੇ ਆਂਦੀ ਸੀ, ਫਿਰ ਮੇਰਾ ਦੂਸਰਾ ਬੇਬੀ ਹੋਨ ਵਾਲਾ ਸੀ ਨਾ, ਤੇ ਉਸ ਤੋਂ ਬਾਦ। ਫੇਰ ਔਟੋ ਈ ਲਗਾ ਤਾ ਸੀ। ਹੁਣ ਉਹ ਥੋੜਾ ਹੋਰ ਅਗਲੇ ਸਾਲ ਤੋਂ ਫਿਰ ਮੈਂ ਆਪ ਹੀ ਛੋੜ ਕੇ ਆਵਾਂਗੀ ਵ
ਅਨ ਹਾਂ ਐ ਤੇ ਹੈ।
ਦੋਨਾਂ ਨੂੰ ਈ ਛੋੜ ਆਵਾਂਗੀ ਉਹਨੂੰ ਵੀ ਸਕੂਲ ਪਾ ਦਾਂਗੀ ਤੇ ਉਹਨੂੰ ਵੀ ਛੋੜ ਆਵਾਂਗੀ।
ਤੇ ਉਹ ਕਿੰਨੇ ਸਾਲ ਦਾ ਐ, ਦੋ ਸਾਲ ਦਾ ਹੋ ਜਾਏਗਾ।
ਤੇ ਹਾਂ ਦੋ ਸਾਲ ਦਾ ਹੋਏਗਾ ਅਜੇ ਹੋਇਆ ਤੇ ਨੀ।
ਅੱਛਾ-ਅੱਛਾ।
ਗੁੜੀਆ ਵੱਡੀ ਹੈਗੀਏ। ਉਹ ਏ ਅੱਠ ਸਾਲ ਦੀ।
ਹਾਂਜੀ।
ਉਹ ਹੈ, ਚਲੋ ਅਸੀਂ ਆਪਨੇ ਵੱਲੋਂ ਤਾ। ਥਰਡ-ਥਰਡ ਵਿਚ ਹੈਗੀ ਏ। ਅਪਣੇ ਵੱਲੋਂ ਤੇ ਪੰਜਾਬੀ ਵਾਲੇ ਸਕੂਲ ਈਚ ਈ ਪਾਇਆ ਹੈ ਕਿ ਹਾਂ ਇੰਗਲਿਸ਼ ਮੀਡੀਅਮ ਵੀ ਐ ਤੇ ਪੰਜਾਬੀ ਵੀ ਸਿਖਾਨਦੇ ਨੇ ਉਹਦੇ ਵਿੱਚ।
ਹਾਂਜੀ, ਤੁਹਾਡੇ ਉੱਧਰ ਤਾਂ ਵੈਸੇ ਵੀ ਹੈਗੀ ਹੈ ਪੰਜਾਬੀ ਲੈਂਗੁਏਜ
ਹਾਂ ਹੈਗੀ ਪਰ ਕੰਪਲਸ਼ਨ ਨੀ ਹੈ, ਹਾਂ ਓਪਸ਼ਨਲ
ਹਾਂ, ਏਧਰ ਤੇ ਓਪਸ਼ਨਲ ਈਚ ਵੀ ਨਈ ਸੀ ਨਾ।
ਹਾਂ ਸਾਡੇ ਏਧਰ ਸਕੂਲਾਂ ਵਿੱਚ ਸੰਸਕ੍ਰਿਤ ਸੀ।
ਹਾਂਜੀ।
ਤੇ ਔਦੇ ਚੋਂ ਲੈਣੀ ਹੁੰਦੀ ਸੀ, ਹਿੰਦੀ ਯਾ ਸੰਸਕ੍ਰਿਤ।
ਹਾਂਜੀ।
ਉਹ ਬੰਦਾ ਬੱਚਾ ਨਾ ਮਾਕਸ ਦੇ ਪਿੱਛੇ ਬਈ ਸੰਸਕ੍ਰਿਤ ਲੈ ਲੈਂਦਾ ਸੀ ਕਿ ਹਿੰਦੀ ਚ ਗ਼ਲਤੀਆਂ ਹੋਣਗੀਆਂ।
ਹਾਂਜੀ ਮੈਂ ਵੀ ਸਸਕ੍ਰਿਤੀ ਈ ਲਤੀ ਹੋਈ ਸੀ।
ਹਾਂ ਹੋਨੀ ਚਾਹੀਦੀ ਸੀ ਸਾਡੇ ਸਕੂਲ ਪੰਜਾਬੀ ਮੇਨ ਨਾ, ਅਸੀਂ ਤੇ ਹੁਨ ਸਿੱਖੀਏ।
ਪੰਜਾਬੀ ਤੇ ਸਾਡੀ ਮਾਂ ਬੋਲੀ ਐ ਤੇ ਹੋਣੀ ਚਾਹੀਦੀ ਸੀ।
ਸਿੱਖਨੀ ਚਾਹੀਦੀ ਸੀ ਸਾਨੂੰ ਤੇ ਉਹ ਆਪਾਂ ਵਿਆਹ ਤੋਂ ਬਾਦ ਸਿੱਖੀਏ ਸਗੋਂ ਪਹਿਲੇ
ਹਾਂਜੀ। ਮੈਂ ਵੀ, ਮੈਂ ਤੇ ਛੁੱਟੀਆਂ ਚ ਸਿੱਖੀ ਸੀ ਪਲੱਸ ਟੂ ਤੋਂ ਬਾਦ ਨਾ ਯੂਟਿਊਬ ਤੋਂ ਹੀ ਸਿੱਖ ਲਈ ਸੀ ਮੈਂ।
ਅੱਛਾ-ਅੱਛਾ, ਤੁਹਾਡੇ ਤੇ ਜੀਜਾ ਜੀ ਵੀ ਸਿਖਾੰਦੇ ਨੇ।
ਹਾਂਜੀ, ਉਹ ਤੇ ਕਲਾਸਿਸ ਵੀ ਦਿੰਦੇ ਨੇ ਨਾ।
ਓਨਲਾਈਨ ਵਗੈਰਾ, ਹੁੰ-ਹੁੰ, ਚਲੋ ਅੱਛੀ ਗੱਲ ਐ। ਬਿਜੀ ਰਹਿਣਾ ਚਾਹੀਦਾ ਬੰਦੇ ਨੂੰ, ਥੋੜੇ ਉਹ ਅ ਆਪਨੇ ਉਹ ਵੀ ਕਰਦੇ ਰੇਂਦੇ ਨੇ ਨਾ ਉਪਰਾਲੇ, ਜਿਵੇਂ ਪੰਜਾਬੀ ਸਿਖਾਨਦੇ। ਗੁਰਦੁਆਰਿਆਂ ਵਿੱਚ।
ਹਾਂਜੀ-ਹਾਂਜੀ ਬੱਚਿਆਂ ਨੂੰ ਸਿਖਾਂਦੇ ਨੇ ਨਾ।
ਹਾਂਜੀ-ਹਾਂਜੀ। ਹੋਰ ਤੁਹਾਨੂੰ ਕੀ ਨੇ ਮਤਲਬ ਹੈਬਿਟਸ ਕੀ ਨੇ, ਤੁਹਾਡੀ ਕੀ-ਕੀ ਸ਼ੌਂਕ ਹੈਗੇ ਨੇ।
ਸ਼ੌਕ ਤੇ ਬਸ ਮੇਕਅਪ ਕਰਨ ਦਾ ਹੈ।
ਹਹਹਾਹਾ
ਹਾਂਜੀ ਹਾਂ ਮੇਕਪ ਦਾ ਬਸ ਕੱਪੜੇ ਪਾਈਏ ਵਧੀਆ। ਹੋਰ ਤੇ ਕੋਈ ਸ਼ੌਕ ਨਹੀਂ ਹੈ।
ਫਿਰ ਤੁਸੀਂ ਸਿੱਖੀ ਸਿੱਖਣਾ ਚਾਹੁੰਦੇ ਹੋ ਮੇਕਅਪ ਵਗੈਰਾ?
ਹਾਂਜੀ ਸਿੱਖਣਾ ਤਾਂ ਚਾਹੁੰਦੇ ਹ ਬਟ ਇੱਧਰ ਨਾ ਸਾਰੇ ਉਹ ਸਿਖਾਉਂਦੇ ਨੇ ਮਤਲਬ ਟੈਨਸ ਸਿਖਾਉਂਦੇ ਨੇ। ਜਿਵੇਂ ਮੇਕਅਪ ਆਰਟਿਸਟ ਨੇ ਨਾ ਉਹ ਜੇਂਟਸ ਏ। ਤਾਂ ਕਰਕੇ ਪਰ ਸਾਡੀ ਫੈਮਿਲੀ ਅਲਾਓ ਨਹੀਂ ਕਰਦੀ ਨਾ।
ਅੱਛਾ ਠੀਕ ਹੈ ਠੀਕ ਹੈ
ਹਾਂਜੀ
ਹਾਂ ਬਸ ਨਹੀਂ ਹੈ ਕਈ ਨੀ ਕਰਨ ਦਿੰਦੇ ਕੋਈ ਕੰਪਲਸ਼ਨ ਤੇ ਹੈ ਨੀ। ਪਰ ਇਹ ਕਿ ਆਪਣਾ ਸ਼ੌਕ ਹੁੰਦਾ ਉਹ ਪੂਰਾ ਤੇ ਕਰਨਾ ਚਾਹੀਦਾ, ਸਿੱਖਣਾ ਵੀ ਚਾਹੀਦਾ ਹੈ।
ਹਾਂ ਫੋਨ ਵਿੱਚ ਵੀ ਆਈ ਜਾਂਦਾ ਓਨਲਾਈਨ ਕਲਾਸਿਸ।
ਹਾਂ ਅੱਜ-ਕੱਲ੍ਹ ਤੇ ਔਨਲਾਈਨ ਤੋਂ ਵੀ ਹੋ ਰਿਹਾ ਏ।
ਹਾਂਜੀ।
ਫਿਰ ਤੁਸੀਂ ਔਨਲਾਈਨ ਤੋਂ ਸਿੱਖ ਲਓ।
ਹਾਂਜੀ ਦੇਖਾਂਗੇ ਟਰਾਈ ਕਰਾਂਗੇ
ਹਮ ਕਰਨਾ ਚਾਹੀਦਾ ਬੰਦੇ ਨੂੰ ਨਾ ਆਪਣੇ ਵਸਤੇ ਤੇ ਹੋਣਾ ਚਾਹੀਦਾ ਥੋੜਾ ਬਹੁਤ ਕੈਪਰੀਪੇਬਲ ਕਿ ਹਾਂ ਕਰ ਸਕਦੇ ਹ ਕੁਛ ਹੋਰ ਬਸ ਜੀ ਵਧੀਆ।
ਹੋਰ?
ਤੇ ਕੁਕਿੰਗ ਵਗੈਰਾ ਚ ਤੁਸੀਂ ਕੀ-ਕੀ ਬਣਾ ਲੈਂਦੇ ਹੋ?
ਕੁਕਿੰਗ ਵਗੈਰਾ ਮਤਲਬ ਇੰਨੀ ਪਰਫੈਕਟ ਨਹੀਂ ਏ ਬਾ ਮਤਲਬ ਸਬਜ਼ੀ ਥੋੜ੍ਹੀ ਘੱਟ ਆਂਦੀ ਏ। ਹਾਂ ਬਣਾ ਲੈਂਦੇ ਹਾਂ ਦਾਲ ਬਣਾ ਲੈਂਦੇ ਹ ਦਾਲ ਜ਼ੀ ਹੁੰਦੀ ਹੈ ਨਾ। ਥੋੜੀ ਸਬਜ਼ੀ 'ਚ ਥੋੜੀ ਸਬਜ਼ੀ ਨਾ ਪੁੱਛ-ਪੁੱਛ ਕੇ ਬਣਾਉਣੀ ਪੈਂਦੀ ਹੈ ਮੰਮੀ ਕੋਲੋਂ।
ਆਹ ਹਜੇ ਥੋੜਾ ਟਾਈਮ ਹੀ ਹੋਇਆ ਹਜੇ ਥੋੜੇ ਟਾਈਮ ਤੋਂ ਹੀ ਤੁਸੀਂ ਬਣਾਉਣਾ ਸਿੱਖੇ ਹੋ।
ਹਾਂਜੀ ਪਹਿਲੇ ਭੈਣ ਹੁੰਦੀ ਸੀ, ਨਾ ਉਹ ਬਣਾ ਲੈਂਦੀ ਸੀ। ਉਸ ਉਹਦਾ ਵਿਆਹ ਹੋਇਆ ਉਸ ਤੋਂ ਬਾਅਦ ਸਖਿਆ ਮੈਂ ਹਾਂਜੀ। ਉਹ ਤੇ ਪਰਫੈਕਟ ਏ।
ਬਣਾ ਰਹੇ ਹੋਣੇ ਨੇ?
ਹਾਂਜੀ ਹਜੇ ਤੇ ਕਦੀ-ਕਦੀ ਬਣਾਉਂਦੀ ਆ ਕਿਉਂਕਿ ਉਹ ਬੱਚਾ ਤੰਗ ਕਰਦਾ ਏ ਨਾ
ਅੱਛਾ-ਅੱਛਾ!
ਹਾਂਜੀ
ਹੋਰ
ਹੋਰ
ਤੁਡੇ ਫੇਿਰ ਪਾਪਾ ਵਗੈਰਾ ਵੀ ਥੋੜੀ ਹੈਲਪ ਕਰਾ ਦਿੰਦੇ ਨੇ ਮੈ
ਹਾਂਜੀ ਪਾਪਾ ਵੀ ਕਰਾ ਦਿੰਦੇ ਨੇ। ਹਾਂਜੀ ਉਹ ਵੀ ਬਣਾ ਲੈਂਦੇ ਨੇ ਹਾਂਜੀ ਸਬਜ਼ ਜੀ ਵਗੈਰਾ ਬਣਾ ਲੈਂਦੇ ਨੇ।
ਅੱਛਾ
ਚਾਪਾਂ ਬੜੀ ਸਵਾਦ ਬਣਾਉਦੇ ਨੇ, ਤੁਸੀਂ ਖਾਈ ਹੋਣੀ ਵੈਸੇ?
ਹਾਂ ਖਾਈ ਹੈ, ਬਹੁਤ ਸਵਾਦ ਬਣਾਉਂਦੇ ਨੇ ਪੁੱਛਾਂਗੇ ਕਦੇ ਕਿਸ ਤਰ੍ਹਾਂ ਦੇ ਬਣਾਉਂਦੇ ਨੇ ਰੈਸ-
ਹਾਂਜੀ ਹਾਂਜੀ ਹਾਂਜੀ।
ਹੋਰ?
ਹੋਰ
ਤੁਹਾਡੇ ਹੱਥ ਦਾ ਵੀ ਕੁਛ
ਹਾਂਜੀ ਜ਼ਰੂਰ-ਜ਼ਰੂਰ ਆਣਾ।
ਤੁਹਾਨੂੰ ਫਿਰ ਸਾਊਥ
ਪਤਾ ਨਹੀਂ ਤੁਹਾਨੂੰ ਪਸੰਦ ਨਈ, ਹਾਂਜੀ
ਨਹੀਂ ਸਾਊਥ ਇੰਡੀਅਨ ਨਹੀ ਅੱਛਾ ਲੱਗਦਾ ਤੁਹਾਨੂੰ?
ਨਹੀਂ ਲੱਗਦਾ ਡੋਸਾ, ਡੋਸਾ ਤਾਂ ਸਭ ਤੋਂ ਬੈਸਟ ਲੱਗਦਾ ਐ।
ਹ ਹ ਹਾਂ
ਹਾਂਜੀ, ਹਾਂਜੀ
ਕਿਉਂਕਿ ਸਾਰਾ ਉਹ ਗ੍ਰੇਨਸ ਦਾ ਹੀ ਬਣਿਆ ਹੁੰਦਾ।
ਹਾਂਜੀ।
ਇਡਲੀ
ਇਡਲੀ ਸਾਂਬਰ ਵੀ ਅੱਛਾ ਲੱਗਦਾ।
ਅੱਛਾ ਜੀ, ਅਸੀਂ ਉਹ ਪਰਸੋਂ ਖਾਇਆ ਸੀ ਆ ਜਾਂਦੇ ਇੱਧਰ ਤੇ ਤੁਹਾਨੂੰ ਵੀ ਖੁਵਾ ਦਿੰਦੇ।
ਅੱਛਾ ਹਾਂ ਕੋਈ ਨੀ
ਸਾਡੇ ਨਾ ਬਾਬੀ ਬਣਾਉਂਦੇ ਨਾ ਬੜਾ ਸਵਾਦ ਬਣਾਉਂਦੇ ਨੇ।
ਹਾਂਜੀ-ਹਾਂਜੀ, ਉਹ ਘਰ ਹੀ ਬਣਾ ਲੈਂਦੇ ਨੇ। ਨਹੀਂ
ਹੋਰ? ਹੋਰ ਚਲੋ ਜੀ ਠੀਕ ਹੈ। ਫਿਰ ਕੱਲ ਕਰਦੇ ਆ, ਓਕੇ ਓ ਬਾਏ।
ਬਾਏ।
ਬਾਏ।